ਭੈਣ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸੁਣੋ ਭੈਣ ਜੀ ਕੀ ਹਾਲ ਚਾਲ ਏ।
ਬੱਸ ਭੈਣ ਜੀ ਵਧੀਆ ਤੁਸੀਂ ਦੱਸੋ।
ਬੱਸ ਭੈਣਜੀ ਆਪਾਂ ਵੀ ਠੀਕ ਆ।
ਬਸ ਹੋਰ ਕੀ ਕਰਦੇ ਸੀ।
ਬੱਸ ਭੈਣ ਜੀ ਕੁੱਛ ਵੀ ਨੀ ਕਰਨਾ ਕੀਏ ਆਪਣਾ ਬੈਠੇ ਸੀ ਵਿਹਲੇ ਦੁਪਹਿਰ ਬਸ ਰੋਟੀ ਪਾਣੀ ਖਾ ਕੇ ਹੁਣ ਫ੍ਰੀ ਹੋ ਗਏ ਸੀ ਤੇ ਆਪਣਾ ਬਹਿ ਗਏ ਸੀ। ਇਰਮਾਨ ਨਾਲ ਹੋਈ ਥੋੜਾ ਮੈਂ ਕਿਹਾ ਚਲ ਆਰਾਮ ਕਰ ਲਈਏ ਹਨਾ
ਹਾਂਜੀ, ਆਰਾਮ ਵੀ ਬਹੁਤ ਜ਼ਰੂਰੀ ਹੈ ਜੀ।
ਹਾਂਜੀ, ਹਾਂਜੀ ਹੋਰ ਸੁਣਾਓ ਭੈਣ ਜੀ।
ਬਸ ਕੁਛ ਨੀ ਭੈਣ ਜੀ ਚਾਹ ਚੂ ਪੀ ਕੇ ਆਏ ਆ ਹੁਣ ਉੱਠ ਕੇ ਸੁੱਤੇ ਹੋਏ ਸੀ। ਚਾਹ ਚੂ ਪੀਤੀ ਏ। ਮੈਂ ਕਿਹਾ ਚੱਲ ਫੋਨ ਫਾਨ ਇੱਕ ਕਰ ਲਈਏ।
ਹਾਂਜੀ, ਹਾਂਜੀ ਠੀਕ ਏ ਭੈਣਜੀ ਵਧੀਆ ਕੀਤਾ ਵਾ ਹੋਰ
ਬਸ ਭੈਣ ਜੀ
ਅੱਛਾ, ਅੱਛਾ ਬਸ ਬੱਚੇ ਵੀ ਮੇਰੇ ਆਪਣਾ ਕੀ ਕਹਿੰਦੇ ਨੇ ਸ਼ਾਮ ਦੇ ਟੈਮ ਪੈਸੇ ਖਰਚਣ ਵਾਸਤੇ ਮੰਗਦੇ ਪਏ ਸੀ, ਤੇ ਮੈਂ ਮੈਂ ਆਪਣੇ ਬੱਚਿਆਂ ਨੂੰ ਥੋੜਾ ਬਹਿ ਕੇ ਮੈਂ ਕਿਹਾ ਚੱਲ ਥੋੜਾ ਇਹਨਾਂ ਨੂੰ ਸਮਝਾਵਾਂ। ਕਿ ਬੱਚਤ ਕਰਨੀ ਦੇਖੋ ਬਹੁਤ ਜ਼ਰੂਰੀ ਹੁੰਦੀ ਹਨਾ
ਹਾਂਜੀ, ਹਾਂਜੀ।
ਤੇ ਮੈਂ ਖੁਦ ਵੀ ਬੱਚਤ ਭੈਣ ਜੀ ਕਰਦੀ ਆ ਹਨਾ ਤੇ ਮੈਂ ਫਿਰ ਉਹੀ ਆਪਣੇ ਬੱਚਿਆਂ ਨੂੰ ਸਿਖਾਨੀ ਆਂ ਵੀ ਤੁਸੀਂ ਦੱਸ ਦੱਸ ਰੁਪਏ ਲੈਂਦੇ ਹੋ ਤੇ ਇੰਨਾ ਚੰਗਾ ਆਪਣੇ ਗੁੱਲਕ ਚ ਪਾਉ ਹਨਾ।
ਹਾਂਜੀ ਹਾਂਜੀ- ਬਿਲਕੁਲ ਬਿਲਕੁਲ।
ਤੇ ਜੂੰ ਦੀ ਮੈਂ ਕੈਣੀ ਆ ਬਾਜ਼ਾਰ ਦੇ ਪਾਪੜ- ਪੂਪੜ ਵਗੈਰਾ ਚੋਕਲੇਟਾਂ ਹਨਾ ਖਾਣ ਨਾਲ ਦੰਦ ਦੁੰਦ ਖਰਾਬ ਹੁੰਦੇ, ਜਿਸ ਤਰ੍ਹਾਂ ਹਨਾ ਟੋਫੀਆਂ ਖਾਣ ਨਾਲ ਹਨਾ ਵ
ਹਾਂਜੀ ਭੈਣ ਜੀ ਬਿਲਕੁਲ।
ਤਾਨੂੰ ਅ ਆਪਣੀ ਬੱਚਤ ਕਰਨੀ ਚਾਈਦੀ ਆਪਣੇ ਪੈਸੇ ਜੋੜ ਕੇ ਰੱਖਣੇ ਚਾਈਦੇ, ਗੁੱਲਕ 'ਚ ਪਾਣੇ ਚਾਈਦੇ, ਮੈਂ ਬੱਸ ਬੱਚਿਆਂ ਨੂੰ ਏਹੀ ਦੱਸਦੀ ਪਈ ਸੀ। ਪਰ ਮੈਂ ਸੋਚਿਆ ਚੱਲ ਭੈਣ ਜੀ ਨੂੰ ਵੀ ਗੱਲ ਕਰਾਂ। ਕੀ ਬੱਚਤ ਕਰਨੀ ਕਿੰਨੀ ਜ਼ਰੂਰੀ ਹੁੰਦੀ ਹਨਾ। ਜਿਸ ਤਰ੍ਹਾਂ ਮੈ ਆਪ ਖੁਦ ਬਾਜ਼ਾਰ ਅਗਰ ਜਾਵਾਂ ਨਾ ਤੇ ਮੈਂ ਸੋਚਣੀ ਆ ਕਿ ਮੈਂ ਥੋੜ੍ਹਾ ਘੱਟ ਤੋਂ ਘੱਟ ਹੀ ਖ਼ਰਚ ਕਰਾਂ ਹਨਾ।
ਹੂੰ ਹਾਂਜੀ ਹਾਂਜੀ ਬਿਲਕੁਲ ਭੈਣ ਜੀ।
ਕਿਉਂ ਆਪਾਂ ਅਗਰ ਕੁਛ ਬਚਾ ਕੇ ਰੱਖਾਂਗੇ ਤੇ ਕੱਲ ਨੂੰ ਸਾਨੂੰ ਕਦੀ ਵੀ ਉਸਦੀ ਲੋੜ ਪੈ ਸਕਦੀ ਹਨਾ।
ਹੂੰਅ ਬਿਲਕੁਲ ਭੈਣ ਜੀ।
ਹਣਾ ਤੇ ਮੈਂ ਤੇ ਦੇਖੋ ਬੱਚਤ ਮੈਂ ਕਰਦੀ ਕਰਦੀ ਭਾਵੇਂ ਓ ਕੋਈ ਚੀਜ਼ 'ਚ ਅਵੇ ਭਾਵੇਂ ਓ ਕੱਪੜੇ ਕੁਪੜੇ ਖਰੀਦਣ 'ਚ ਹੋਵੇ ਜਾਂ ਕੋਈ ਘਰ ਦਾ ਰਾਸ਼ਨ ਪਾਣੀ ਸਮਾਨ ਖਰੀਦਣ 'ਚ ਹੋਵੇ। ਹਨਾ ਜਾਂ ਬੱਚਿਆਂ ਦਾ ਖਰਚਾ ਖੁਰਚਾ ਵੀ ਕਰਨਾ ਹੋਵੇ। ਮੈਂ ਓਨਾਂ 'ਚ ਵੀ ਬੱਚਤ ਕਰ ਲੈਂਣੀ ਆ ਭੈਣ ਜੀ।
ਹਾਂਜੀ ਭੈਣ ਜੀ ਦੇਖੋ ਖਰਚਾ ਵੀ ਓਨੇ, ਫੇਰ ਦੇਖੋ ਧਿਆਨ ਨਾਲ ਚੱਲਣਾ ਪੈਂਦਾ। ਹਨਾ ਦੇਖੋ ਸੱਬ ਚੀਜ਼ 'ਚ ਕਰਨਾ ਪੈਂਦਾ ਮਾੜਾ ਮਾੜਾ। ਨਈ ਕਰਾਂਗੇ ਤੇ ਫੇਰ ਐਵੇਂ ਆਪਾਂ ਨੁਕਸਾਨ ਹੈਗਾ ਸਾਡਾ।
ਹਾਂਜੀ ਹੁਣ ਜਿੱਦਾਂ ਕੋਈ ਵਿਆ ਸ਼ਾਦੀ ਆਂਦਾ ਵਾ। ਹਨਾ ਲੋਕੀ ਡਰੈਸਾਂ ਖਰੀਦੇ ਮੇਂਗੀ ਮੇਂਗੀ, ਲਹਿੰਗੇ ਖਰੀਦਦੇ ਨੇ ਹਨਾ ਦੋ ਤਿੰਨ ਜਾਰ ਦੇ ਲੈਂਗੇ ਹੁੰਦੇ ਨੇ ਹਨਾ, ਤੇ ਆਪਣਾ ਦੇਖੋ ਤੁਆਨੂੰ ਪਤਾ ਪਤਾ ਈ ਆ ਲੈਂਗੇ ਵਗੈਰਾ ਤੇ ਵਿਆ ਸ਼ਾਦੀ 'ਚ ਸਿਰਫ ਇੱਕ ਵਾਰੀ ਪੈਂਦਾ ਵਾ ਹਨਾ। ਅਗਰ ਆਪਾਂ ਓਹੀ ਸੱਤ -ਅੱਠ ਸੌ ਜਾਂ ਚਲੋ ਅੱਠ ਸੌ ਤੱਕ ਦਾ ਤੇ ਨਈ। ਹਜ਼ਾਰ ਪੰਦਰਾਂ ਦਾ ਸੂਟ ਵੀ ਲੈ ਲਾਂਗੇ, ਓ ਸਾਡੇ ਹੋਰ ਵੀ ਕਿਤੇ ਕੰਮ ਆ ਜੇਗਾ ਹੋਰ ਵੀ ਕਿਤੇ ਪੈ ਜੇਗਾ। ਅਸੀਂ ਏਨਾ ਮੈਂਗਾ ਲੈਂਗਾ ਜਾਂ ਡਰੈਸ ਅਗਰ ਗਾਊਨ ਵਗੈਰਾ ਖਰੀਦ ਕੇ ਫੇਰ ਇੱਕ ਸੇਡ ਤੇ ਪਏ ਈ ਰੈਂਦੇ ਆ ਨਾ।
ਹਾਂਜੀ ਹਾਂਜੀ।
ਚੰੰਗਾ -ਆਪਣੇ ਪੈਸੇ ਬਚਾਓ।
ਆਪਣੇ ਪੈਸੇ ਬਚਾਓ ਤੇ ਆਪਣਾ ਕੀ ਕੈਂਦੇ ਓਨੂੰ।
ਹਾਂਜੀ ਹਾਂਜੀ।
ਖਰਚਾ ਪਾਣੀ ਬਚਾਓ ਹਨਾ।
ਹਾਂਜੀ ਭੈਣ ਜੀ।
ਹੋਰ ਭੈਣ ਜੀ ਰੋਟੀ ਰੂਟੀ ਖਾ ਕੇ ਵੈਲੇ ਹੋਏ ਓ ਕੇ ਨਈ।
ਹਾਂਜੀ ਬਸ ਵੈਲੇ ਹੋ ਗੇ ਸੀ ਤੇ ਮੈਂ ਬਾਜ਼ਾਰੋਂ ਥੋੜਾ ਸਮਾਨ ਲੈਣ ਜਾਣਾ ਸੀ। ਤੇ ਮੈਂ ਨਾ ਓਦੀ ਲਿਸਟ ਬਣਾ ਰੀ ਸੀ। ਮੈਂ ਕਿਆ ਚਲੋ ਵੇਖਣੀ ਕਿੰਨੇ ਕਿੰਨੇ ਖਰਚਾ ਪੈਂਦਾ ਵਾ ਓਦੇ ਵਿੱਚੋਂ ਥੋੜ੍ਹਾ ਬਚਾ 'ਚ ਲਵਾਂਗੀ। ਕਿਉਂਕਿ ਦੇਖੋ ਬਚਿਆ ਹੋਇਆ ਹੀ ਸਾਡੇ ਕੰਮ ਈ ਆਂਦੇ। ਪੈਸੇ ਨਾ ਕੋਈ ਵੀ ਕੱਲ੍ਹ ਨੂੰ ਦੁੱਖ ਸੁੁੱਖ ਹੋਵੇ ਕੋਈ ਇੱਦਾਂ ਦੀ ਗੱਲ ਹੋਜੇ ਹਨਾ ਤੇ ਆਪਣਾ ਅਗਰ ਸਾਡੇ ਕੋਲ। ਪੈਸੇ ਹੋਣਗੇ ਤੇ ਅਸੀਂ ਆਪਣਾ ਖਰਚਾ ਪਾਣੀ ਸਕਦੇ ਹਨਾ।
ਹਾਂਜੀ ਇਹ ਤੇ ਹੈ ਹੀ ਭੈਣ ਜੀ।
ਹਨਾ ਕੱਲ ਨੂੰ ਕੋਸੀ ਵੀ ਚੀਜ਼ ਤੇ ਲੋੜ ਸਕਦੀ ਹੈ ਹੁਣ ਦੇਖੋ। ਮੁੰਡਾ ਮੇਰਾ ਕੰਪਿਊਟਰ ਮੰਗਦਾ ਪਿਆ ਸੀ ਤੇ ਆਪਣਾ ਮੈਂ ਨਾ ਥੋੜਾ। ਥੋੜਾ ਮਤਲਬ ਜੋੜਿਆ ਹੋਇਆ ਸੀ ਹੈਂ ਤੇ ਮੈਂ। ਜੋ ਵੀ ਜੋੜਿਆ ਸੀ ਨਾ। ਫੇਰ ਆਪਣਾ ਮੈਂ ਉਹਨੂੰ ਨਾ ਇੱਕ ਕੰਪਿਊਟਰ ਲੈ ਕੇ ਦਿੱਤਾ ਫਿਰ ਉਹਨੂੰ।
ਅੱਛਾ-ਅੱਛਾ।
ਭੈਣ ਜੀ ਅਗਰ ਮੈਂ ਜੋੜਿਆ ਸੀ ਤੇ ਤਾਂ ਹੀ ਨਾ ਮੈਂ ਉਹਨੂੰ ਕੁਛ ਲੈ ਕੇ। ਦੇ ਤਾ ਅਗਰ ਮੈਂ ਨਾ ਜੋੜਦੀ ਮੈਂ ਜ਼ਿਆਦਾ ਖਰਚ ਕਰਦੀ ਤੇ ਮੈਂ ਉਹਨੂੰ ਕਿੱਥੋਂ ਲੈ ਕੇ। ਦਿੰਦੀ ਹਨਾ।
ਹਾਂਜੀ-ਹਾਂਜੀ ਹਾਜੀ ਬਿਲਕੁਲ ਹੈ ਬਿਲਕੁਲ।
ਇਸ ਕਰਕੇ ਮੈਂ ਇਹੀ ਸੋਚਣੀ ਹਾਂ ਕਿ ਬੱਚਤ ਕਰਨੀ ਬਹੁਤ। ਜ਼ਰੂਰੀ ਹੈਗੀ ਆ ਇਹ ਸਾਡੇ ਲਈ ਵੀ ਤੇ ਹੋਰ ਕਿਸੇ ਲਈ ਵੀ ਹਨਾ।
ਹਾਂਜੀ-ਹਾਂਜੀ ਭੈਣ ਜੀ ਦੇਖੋ ਬੱਚਤ ਤਾਂ ਬਹੁਤ ਜ਼ਰੂਰੀ। ਦੇਖੋ ਮਹਿੰਗਾਈ ਵੀ ਕਿੰਨੀ ਹੋ ਗਈ ਸਿਲੰਡਰ ਕੁ ਕਿੰਨਾ ਮਹਿੰਗਾ ਸਬਜ਼ੀਆਂ ਉੱਤੋਂ। ਇੰਨੇ ਇੰਨੇ ਮਹਿੰਗੀਆਂ ਬੱਚੇ ਖਾਂਦੇ ਨੀ ਸਮਝ ਨੀ ਆੰਦਾ ਕੀ ਖਵਾਈਏ ਕੀ ਨਾ ਖਵਾਈਏ। ਦੇਖੋ ਬੱਚੇ ਬੱਚਿਆਂ ਨੂੰ ਵਿੱਚ ਸਮਾਨ। ਚਾਹੀਦਾ ਹੁੰਦਾ ਹੈ ਜ਼ਰੂਰੀ ਉਹਨਾਂ ਨੂੰ ਵੀ ਲੈ ਕੇ ਉਹਨਾਂ ਚੀਜ਼ਾਂ ਤੇ ਆਪਾਂ ਮਾਰ ਨਹੀਂ ਸਕਦੇ। ਉਹਨਾ ਦੀ ਮਤਲਬ ਖਵਾਹਿਸ਼ਾਂ ਪੂਰੀ ਕਰਨੀਆਂ ਹੁੰਦੀਆਂ।
ਹਾਂਜੀ-ਹਾਂਜੀ ਇਹ ਤੇ ਹੈ ਕਿ ਬੱਚਤ ਕਰਨੀ ਦੇਖੋ ਬਹੁਤ ਜ਼ਰੂਰੀ ਹੈਗੀ ਦੀ ਹੈ ਮਹਿੰਗਾਈ ਤਾਂ ਦੇਖੋ ਹੋਣੀ ਹੈ। ਤੇ ਕੋਈ ਉਹ ਵਾਲੀ ਗੱਲ ਨਹੀਂ ਹੈਗੀ। ਮਹਿੰਗਾਈ ਤੇ ਹੁਣ ਹੈ ਹੀ ਜ਼ਿਆਦਾ ਤਾਂ ਕੀ ਕਰੀਏ ਆਪਣਾ।
ਬਿਲਕੁਲ ਬਿਲਕੁਲ ਭੈਣ ਜੀ ਬਿਲਕੁਲ।
ਹਾਂਜੀ-ਹਾਂਜੀ ਤੇ ਮੈਂ ਤੇ ਹੁਣ ਗਰਮੀਆਂ ਆਈਆਂ ਸੀ ਤੇ ਮੈਂ ਤੇ ਕੋਈ ਵੈਸੇ। ਕੱਪੜੇ ਕੁੱਪੜੇ ਵੀ ਖਰੀਦਣੇ ਆਂ ਗਰਮੀਆਂ ਦੇ ਮੈਂ ਕਿਹਾ ਜਿਹੜੇ ਹੈ ਉਹ ਚ ਹੀ ਗੁਜ਼ਾਰਾ ਕਰ ਲੈਵਾਗੇ ਹਨਾ। ਹਾਂਜੀ ਤੇ ਆਪਣੇ ਤੇ ਕਈ ਲੋਕ। ਕਿ ਇਹ ਨੇ ਕੱਪੜੇ ਲੈਂਦੇ ਨੇ ਇੱਕ ਇੱਕ ਵਾਰੀ ਪਾਉਂਦੇ ਨੇ ਦੁਬਾਰਾ ਫਿਰ ਉਸਨੂੰ ਪਾਉਂਦੇ ਨੀ ਹੈਗੇ। ਹਨਾ ਮੇਰਾ ਤੇ ਇਹ ਸੋਚਣਾ ਪਹਿਲੇ ਜਿਹੜੇ ਹੈ ਤੁਹਾਡੇ ਕੋਲ ਉਹ ਨੂੰ ਹੰਡਾਾਲੋ। ਜ਼ਰੂਰੀ ਆਪਣਾ ਫਾਲਤੂ ਖਰਚਾ ਕਰਨਾ ਵਾ ਹਨਾ।
ਹਾਂਜੀ-ਹਾਂਜੀ।
ਆਪਣਾ ਕੀ ਕਹਿੰਦੇ ਆ ਬੱਚਿਆਂ ਨੂੰ ਵੀ ਮੈਂ ਤੇ। ਪਹਿਲੇ ਜਿਹੜੇ ਹੈ ਵਾ ਉਹ ਹੰਢਾਈਏ। ਕਿਉਂ ਇੰਨੇ ਇੰਨੇ ਕੱਪੜੇ ਲੈ ਲੈਂਦੇ ਆ ਫਿਰ ਓਨੀ ਸਾਡੇ ਕੋਲ ਜ੍ਹਗਾ ਵੀ ਨਹੀਂ ਹੁੰਦੀ ਰੱਖਣ ਦੀ।
ਹਾਂਜੀ ਦੇਖੋ ਜਿਹੜੇ ਬੱਚੇ ਨਾ ਵੀ ਪਾਉਣ ਉਹ ਕੱਪੜੇ ਛੋਟੇ। ਤੇ ਹੋ ਜਾਂਦੇ ਨੇ ਤੇ ਕਿਸੇ ਦੇਨ ਦੇ ਕੰਮ ਵੀ ਨੀ ਆਉਂਦੇ।
ਹਾਂਜੀ-ਹਾਂਜੀ ਨਹੀਂ ਮੈਂ ਤੇ ਇਹ ਕਹਿੰਦੀ ਹਾਂ ਵੀ ਚਲੋ ਅਗਰ ਤੁਹਾਨੂੰ। ਛੋਟੇ ਕੱਪੜੇ ਹੋ ਵੀ ਗਏ ਨੇ। ਤੇ ਆਪਣਾ ਕਿਸੇ ਨੂੰ ਤੁਸੀਂ ਦਾਨ ਕਰਦੋ ਹਨਾ ਕੋਈ ਪਾ ਲਏਗਾ। ਤੇ ਤੁਹਾਨੂੰ ਆਸੀਸਾਂ ਹੀ ਦੇ ਗਾ ਹਨਾ।
ਹਾਂਜੀ-ਹਾਂਜੀ ਹਾਂਜੀ-ਹਾਂਜੀ ਬਿਲਕੁਲ।
ਇੱਕ ਤੇ ਸਕੂਲ ਦੇ ਵੀ ਖਰਚੇ ਭੈਣ ਜੀ ਕਿੰਨੇ ਹੈਗੇ ਦੇ ਆ ਹਨਾ। ਯੂਨੀਫਾਰਮ ਹੋ ਗਈ ਵਗੈਰਾ ਹਨਾ ਬੂਟ ਬਾਟ। ਸ਼ੂਜ ਵਗੈਰਾ ਹੋ ਗਏ ਇਹਨਾਂ ਦੇ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ
ਕਾਪੀਆਂ- ਕਿਤਾਬਾਂ ਦੇ ਈ ਬਹੁਤ ਖਰਚੇ ਹੋ ਜਾਂਦੇ ਨੇ।
ਹਾਂਜੀ ਹਾਂਜੀ ਇਹ ਤਾਂ ਹੈ ਹੀ ਆ, ਵੇਖੋ ਸਭ ਕੁਝ ਮਹਿੰਗਾ ਕਿਤਾਬ ਪਰ ਕਾਪੀਆਂ ਵੇਖੋ ਕਿੰਨੀਆਂ ਮਹਿੰਗੀਆਂ ਹੋਗੀਆਂ।
ਹਾਂਜੀ ਹਾਂਜੀ ਤੇ ਆਪਣਾ, ਬਸ ਬਸ ਭੈਣ ਜੀ ਮੈਂ ਸੋਚ- ਸਮਝ ਕੇ ਹੀ ਚੱਲਦੀ ਆ ਕਿ ਜਿੱਦਾਂ ਹੁਣ ਮੈਂ ਜੋੜ -ਜੋੜ ਕੇ ਮੁੰਡੇ ਨੂੰ ਕੰਪਿਊਟਰ ਲੈਤਾ ਸੀ। ਹੁਣ ਮੁੰਡਾ ਮੇਰੇ ਵੀ ਕਹਿੰਦਾ ਸੀ। ਕਿ ਮੰਮੀ ਸਾਈਕਲ ਲੈ ਦੋ, ਹੁਣ ਬਸ ਜੋੜਦੀ ਪਈ ਆਂ। ਹੌਲੀ -ਹੌਲੀ, ਹੁਣ ਦੇਖੋ ਸਾਇਕਲ ਕਿੰਨੀਆਂ ਮਹਿੰਗੀਆਂ ਹੁੰਦੀਆਂ, ਪਹਿਲਾਂ ਤੇ ਦੋ -ਤਿੰਨ ਚਾਰ- ਚਾਰ ਸਾਈਕਲ ਆ ਜਾਂਦੀ ਆ, ਹੁਣ ਤੇ ਦਸ ਹਜ਼ਾਰ ਤੱਕ ਦੀ ਸਾਈਕਲ ਆਂਦੀ ਆ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਿਲਕੁਲ ਬਿਲਕੁਲ ਬਿਲਕੁਲ।
ਹ
ਕੀ ਕਰਦੇ ਪਏ ਸੀ ਅੱਜ- ਕੱਲ੍ਹ
ਬਸ ਭੈਣਜੀ ਕੁਛ ਵੀ ਨੀ ਕਰਦੇ ਪਏ ਸੀ। ਇਹ ਬਲਲਾ ਹੈ
ਬੱਚੇ ਕੀ ਕਰਦੇ ਤਾਡੇ ਬੱਚੇ ਮੈਂ ਕਿਆ ਕੀ ਕਦੇ ਤਾਡੇ
ਬਸ ਭੈਣ ਜੀ ਆਪਾਂ ਕੀ ਕਰਨਾ ਵਾ ਦੋ- ਮਿੰਟ ਕੋਠੇ ਆਈ ਸੀ ਮੈਂ ਥੋੜਾ ਮੌਸਮ ਜੋ ਸਹੀ ਹੋਇਆ ਸੀ, ਠੰਡਾ ਜਿਹਾ ਸੀ। ਹ
ਅੱਛਾ, ਅੱਛਾ
ਬੱਚੇ ਅਜਕੱਲ ਪਤੰਗਾ ਬੜੀਆਂ ਆਡਾਂਦੇ ਕੋਠੇ ਚੜ੍ਹ -ਚੜ੍ਹ ਕੇ, ਵੇਸਟ ਪੈਸੇ ਕਰਦੇ ਨੇ ਪਤੰਗਾ ਲਿਆ- ਲਿਆ ਕੇ ਫਿਰ ਫਾੜ -ਫਾੜ ਕੇ ਸੁਟ ਦਿੰਦੇ ਨੇ। ਇਥੇ ਵੀ ਕਿੰਨੇ ਪੈਸੇ ਖਰਚ ਹੋ ਜਾਂਦੇ ਨੇ, ਹਾਜੀ ਹਾਜੀ ਇਹ ਤਾਂ ਹੈ। ਆਪਣਾ ਹੁਣ ਪਤੰਗਾ ਦੇਖਲਓ ਕਿੰਨ, ਕਿਹੜਾ ਸਸਤੀਆਂ ਹੈਗੀਆਂ ਨੇਆਂ ਪੰਜ ਦੀ, ਦਸ ਦੀ। ਸ਼ਦੱਸ ਦੀ ਪੰਦਰਾਂ ਜਿੰਨੀ ਮਰਜ਼ੀ ਇੱਕ ਤੇ ਵੇਖੋ ਕਿੱਡੀ ਵੱਡੀ ਪਤੰਗ ਲ ਲਿਆ ਆਂਦੇ ਨੇ ਬੱਚੇ। ਜੇ ਨੀ ਸੋਚਦੇ ਕਿ ਉੱਪਰ ਪਕਛੀਆਂ ਨੇ ਉੱਡਣਾ ਹੁੰਦਾ ਵਾ ਨਾ।
ਨਾ ਨਾ, ਨਾ ਨਾ ਬਸ ਇਨਾ ਆਪਣੀ ਹਮ, ਹਮ ਹ
ਮੈਂ ਆਪਣਾ ਪੈਸੇ ਬਚਾਣ ਦੀ ਕੋਸ਼ਿਸ਼ ਕਰਨੀ, ਮੇਰੇ ਬੱਚੇ ਵੇਸਟ ਕਰਨ ਦੀ ਕੋਸ਼ਿਸ਼ ਕਰਦੇ ਨੇ।
ਸਹੀ ਗੱਲ ਐ।
ਬੱਚੇ ਮੰਨਦੇ ਈ ਨਈ, ਕੋਈ ਵੀ ਨੀ ਬੱਚੇ ਮੰਨਦੇ ਹੈਗੇ, ਹੋਰ ਦੇਖੋ। ਬਹੁਤ ਲੋਕੀ ਐਸੇ ਨੇ ਜੋ ਪਤੰਗਾਂ, ਅੱਛਾ ਬੱਚਿਆਂ ਦੇ। ਚਲੋ ਕੀ ਮੰਨਨਾ ਵਾ, ਵੱਡੇ ਵੀ ਏਦਾਂ ਦੇਈ ਨੇ।
ਹਾਂਜੀ ਹਾਂਜੀ ਆ ਤਾਂ ਹੈ ਈ ਐ।
ਆਪਣਾ ਪਤੰਗਾ ਉਡਾਈ ਜਾਂਦੇ, ਉਡਾਈ ਜਾਂਦੇ ਕਹਿਣਾ ਈ ਨਈ ਮੰਨਦੇ ਹੈਗੇ।
ਨਹੀਂ ਜੀ ਕਾਗਜ਼ ਤਾਂ ਹੈਗੇ, ਕਾਗਜ਼ ਦੇਖੋ ਕਿੰਨਾ ਮਹਿੰਗਾ ਐ। ਪੰਜ ਰੁਪਏ ਦਾ ਤਾਂ ਹੁੰਦਾ ਈ ਐ ਦੱਸ ਤਾਂ।
ਉਧ ਹਾਂ।
ਹੁ
ਮੇਰਾ ਮੁੰਡਾ ਵੀ ਕਿੰਨੀਆਂ ਪਤੰਗਾ ਲੈ ਆਦਾ ਈ, ਪੈਸੇ ਉਡਾਈ ਜਾਂਦਾ, ਉਡਾਈ ਜਾਂਦਾ। ਮੈਂ ਕੈਨੀ ਗੁੱਲਕ ਚ ਪੈ ਕਰਰੇ ਇਅ ਉਡਾਈ ਜਾਂਦਾ ਵਾ।
ਹਾਂਜੀ, ਹਾਜੀ ਬਿਲਕੁਲ
ਹੈਮ ਹੁਣ ਦੇਖੋ ਦੇਖੀ ਫਿਰ ਦੂਸਰਾ ਬੱਚਾ ਵੀ ਕਹੇਗਾ ਮੈਂ ਵੀ ਮੈਂ ਵੀ ਊਡਾਣੀ ਮੈਂ ਵੀ ਊਡਾਣੀ ਏ ਪੈਸੇ ਦੋ।
ਹਾਂਜੀ ਹਾਂਜੀ ਇੱਕ ਦੋ ਹਮ ੲ। ਇੱਕ ਦੋ ਪਤੰਗ ਉਡੇ ਦੀ ਭੈਣਜੀ ਇਥੇ ਬੱਚੇ ਵੇਖ ਦੇ। ਕਹਿੰਦਾ ਅਸੀਂ ਵੀ ਲੇ ਆਈਏ ਅਸੀਂ ਵੀ ਲੇ ਆਈਏ ਫੇਰ ਦੋਸਤਾਂ ਨਾਲ ਮਿਲ ਕੇ ਪਤੰਗਾ ਲਿਆਦੇ ਨੇ।
ਹਾਂਜੀ ਹਾਂਜੀ।
ਹੋਰ ਦਸੋ ਭੈਣਜੀ
ਬਸ ਹੋਰ ਭੈਣ ਜੀ ਵਧੀਆ ਵਾ ਤੁਸੀਂ ਸੁਣਾਓ ਆਪਣੀ ਤੁਸੀਂ ਠੀਕ ਠਾਕ ਹੋ ਬੱਚੇ ਤੁਹਾਡੇ ਠੀਕ ਨੇ।
ਹਾਂਜੀ ਹਾਂਜੀ।
ਅੱਛਾ ਅੱਛਾ। ਹੋਰ ਬਸ ਹੁਣ ਭੈਣਜੀ ਸਾਈਕਲ ਲਿਆਣੀ ਐ ਲਿਆਦਾਂਗੇ ਚਲੋ।
ਹਾਂ ਕੋਈ ਯਾਰ ਤੁਸੀਂ ਮੇਰੇ ਕੋਲ ਆਣਾ ਮੈਂ। ਤੁਹਾਨੂੰ ਵਧੀਆ ਜੀ ਸਾਈਕਲ ਦਵਾਂਗੇ ਸਹੀ ਸਹੀ ਰੇਟ ਤੇ ਤੇ ਸਾਡਾ ਜਾਣਕਾਰ ਹੈਗੇ ਨਾ ਅਸੀਂ ਵੀ ਦਿੱਤੀ ਫਿਰ ਸਾਈਕਲ ਸਹੀ ਸਹੀ ਰੇਟ ਦਸਤੀ ਸੀ ਮੇਰੇ ਕੋਲ ਆਣਾ ਤੁਹਾਨੂੰ ਲੈ ਕੇ ਮੁ ਚਲਾਂਗੇ ਤੁਹਾਨੂੰ ਲੈਕੇ।
ਅੱਛਾ ਠੀਕ ਹੈ ਭੈਣ ਜੀ ਠੀਕ ਹੈ ਬਸ ਮੈਂ ਪੈਸੇ ਥੋੜੇ ਜੋੜੇ ਸੀ ਪਤਾ ਕੀ ਇਹ ਸਕੂਲ ਨਾ। ਫਿਰ ਨਾ ਇਹਦੇ ਪਾਪਾ ਨਾ ਬਾਈਕ ਤੇ ਛੱਡ ਕੇ ਆਉਂਦੇ ਨੇ ਦੇਨ
ਹਾਂਜੀ ਹਾਂਜੀ।
ਹਾ ਫਿਰ ਏ ਸਾਈਕਲ ਤੇ ਚੱਲ ਜਿਆ ਕਰੇਗਾ ਹਨਾ ਪਤਾ ਕੀ ਪੈਟਰੋਲ ਵੀ ਦੇਖੋ ਕਿੰਨਾ ਮਹਿੰਗਾ ਹੋਇਆ ਦਾ ਵਾ।
ਹਾਂਜੀ ਮਹਿੰਗਾਈ ਤਾਂ ਹੈ ਹੀ ਐ।
ਮਹਿੰਗਾਈ ਨੇ ਵੀ ਬਹੁਤ ਪਰੇਸ਼ਾਨ ਕੀਤਾ ਦਾ ਵਾ ਇੰਨਨਾ ਬੰਦਾ ਕਮਾਉਂਦਾ ਨੀ ਹੈ ਜਿੰਨੀ ਮਹਿੰਗਾਈ ਹੋ ਗਈ। ਗ ਹੈ
ਸਹੀ ਗੱਲ ਆ ਭੈਣ ਜੀ ਚਲੋ। ਕਰਦੇ ਰਿਹਾ ਕਰੋ ਫੋਨ ਤੁਸੀ ਤੇ ਕੀਤਾ ਹੀ ਬੜੇ ਦਿਨਾਂ ਬਾਦ।
ਹਾਂਜੀ ਹਾਂਜੀ ਕੋਈ ਨੀ ਭੈਣ ਜੀ ਕਰਿਆ ਕਰਾਂਗੇ ਫੋਨ ਕੋਈ ਨੀ ਮੈਂ ਨਾ। ਸਾਈਕਲ ਲੈਣਾ ਹੈਏਗਾ ਨਾ ਮੈਂ ਤੁਹਾਨੂੰ ਫੋਨ ਕਰ ਦਾਂਗੀ ਤੁਸੀਂ ਸਾਈਕਲ ਮੈਨੂੰ ਦਵਾ ਦੇਣਾ ਹੈਂ ਵਧੀਆ ਜਾ ਜਸਟ ਥੋੜਾ ਲੈਸ ਵੀ ਕਰ ਦੇਣਾ ਭੈਣਜੀ ਠੀਕ ਹੈ।
ਕੋਈ ਨੀ ਕੋਈ ਨੀ ਜੀ
ਹਾਂਜੀ ਚਲੋ ਭੈਣ ਜੀ ਠੀਕ ਹੈ ਫਿਰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ